ਮੈ, ਜੀ ਜੀ ਜੀ ਵਧੀਆ।ਹੋਰ, ਕੁਛ ਨੀ ਬਸ ਗੁੜੀਆ ਤੰਗ ਕਰੀ ਜਾਂਦੀ ਐ।
ਅੱਛਾ ਅੱਛਾ, ਮੈਂ ਨਾ ਬਸ ਐ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਨਾ ਟੁਊਸ਼ ਟਿਊਸ਼ਨ ਪੜ੍ਹਾਂਦੇ ਔ।
ਹਾਂਜੀ ਹਾਂਜੀ। ਅੱਛਾ ਅੱਛਾ, ਕੇੜੀ ਕੇੜੀ ਕਲਾਸ ਚ ਨੇ?
ਮੇਰਾ ਹੋਯੈ ਹੁਣ ਐਲ ਕੇ ਜੀ ਚ।
ਓਕੇ ਓਕੇ।
ਹਾਂਜੀ, ਤੇ ਤੁਸੀਂ ਪੜ੍ਹਾ ਦੋਗੇ ਟਿਊਸ਼ਨ?
ਕੋਈ ਗੱਲ ਨੀ ਮੈਂ ਪੜ੍ਹਾ ਦਾਂਗੀ। ਬਾਕੀ ਕਈਆਂ ਬੱਚਿਆਂ ਨੂੰ ਹੁੰਦੈ ਨਾ ਕਈ ਬੱਚੇ ਨੂੰ ਹੁੰਦੈ, ਵੀ ਔ ਅਹ ਅਲੱਗ ਤਰੀਕ ਇੱਕ ਸੈਕਿੰਡ ਅਹ ਹਾਂਜੀ। ਔ ਕਈ ਬੱਚੇ ਹੁੰਦੇ ਨਾ ਜਿਵੇਂ ਕਿ ਅਹ ਕਈਆਂ ਦਾ ਸਮਝ ਨਹੀਂ ਆਂਦਾ ਇੱਕ ਦੋ ਵਾਰੀ ਚ ਮੈਂ ਤਾਂ ਡੈਮੋ ਕਲਾਸਿਸ ਵੀ ਰੱਖਦੀ ਹਾਂ ਅਗਰ ਤੁਸੀਂ ਬੱਚਿਆਂ ਨੂੰ ਭੇਜ ਸਕ ਭੇਜ ਦੇਨਾ। ਵਿ ਤਿੰਨ ਕਲਾਸ ਦੀ ਫਰੀ ਅ ਥਰੀ ਡੇਜ਼ ਦੀ ਮੈਂ ਡੈਮੋ ਕਲਾਸਿਸ ਵੀ ਦੇ ਦਿੰਣੀ ਆ, ਕਈ ਬੱਚੇ ਦੇ ਨੈ ਜਿਵੇਂ ਕਿ ਅਹ ਕਈ ਅ ਫਰੈਂਡਸ ਨਿਭਾਂਦੇ ਜਾਂ ਕੁਛ ਵੈਸੇ
ਹਾਂ ਹਾਂ।
ਹਾਂਜੀ ਹਾਂਜੀ।
ਬਸ ਮੈਨੂੰ ਵੀ ਆਯਾ ਸੀ ਮੇਨ ਨਾ ਅਪਣੇ ਏਰੀਏ ਚ ਟਿਸੋ਼ਨ ਮਿਲ ਨੀ ਰਹੀ ਤੇ ਫਿਰ ਮੈਨ ਨਾ ਤੁਹਾਡਾ ਕਿਸੇ ਨੇ ਨੰਬਰ ਦਿੱਤਾ ਸੀ ਕਿ ਔ ਪੜ੍ਹਾਂਦੇ ਨੇ ਟਿਊਸ਼ਨ ਤੁਸੀਂ ਔਨਾਂ ਨੂੰ ਪੁੱਛ ਲੋ। ਤਾਂ ਕਰਕੇ ਮੈਂ ਤੁਹਾਨੂੰ ਕਾਲ ਕੀਤਾ, ਤੇ ਤੁਸੀਂ ਮਤਲਬ ਕਿੰਨੀ ਤਿਰ ਬਿਠਾੰਦੇ ਔ ਬੱਚੇਆ ਨੂੰ।
ਵੈਸੇ ਨਾ ਮੇਰੀ। ਅਹ ਗੁਡੀਆਂ ਜਿਵੇਂ ਕਿ ਪਹਿਲਾਂ ਛੋਟੀ ਸੀ। ਨਾ ਮੈਂ ਦੋ ਜਾਂ ਢਾਈ ਘੰਟੇ ਪੜ੍ਹਾ ਸਕਦੀ ਸੀ ਬਾਕੀ ਹੁਣ ਜਦੋਂ ਇਗਜ਼ਾਮ ਦੇ ਟਾਈਮ ਹੁੰਦਾ ਓਦੋਂ ਨਾ ਸੰਡੇ ਦੀ ਛੁੱਟੀ ਹੁੰਦੀ ਹੈ। ਬਾਕੀ ਜੇ ਬੱਚਿਆਂ ਦਾ ਜਦੋਂ ਤੱਕ ਕੰਮ ਨਹੀਂ । ਹੁੰਦਾ ਨਾ ਮੈਂ। ਉਹਨਾ ਟਾਈਮ ਭੇਜ ਤਾਂ ਦਿੰਦੀ ਤੇ। ਚਾਹੇ ਚਾਰ ਤੇ ਚਾਰ ਤੋਂ ਛੇ ਦੀ। ਟਾਈਮਿੰਗ ਹੁੰਦੀ ਹੈ ਵੈਸੇ ਟਿਊਸ਼ਨ ਦੀ ਮੈਂ।
ਹਾਂ ਹਾਂ।
ਸਾਵਾ ਸੱਤ ਵੀ ਵਜਾ ਦਿੰਣੀ ਹਾਂ। ਸੱਤ ਵਜੇ ਤੋਂ ਬਾਅਦ ਮੈਂ ਰੱਖ ਨਹੀਂ ਸਕਦੀ ਕਿਉਂਕ ਫ਼ਿਰ ਉਦੋਂ। ਡਿਨਰ ਦਾ ਥੋੜ੍ਹਾ ਹੋ ਜਾਂਦਾ ਨਾ।
ਹਾਂ ਹਾਂ ਉਹ ਤੇ ਹੈ ਹੀ ਫਿਰ ਡਿਨਰ ਵਗੈਰਾ ਤਿਆਰ ਕਰਨਾ ਹੁੰਦਾ ਹੈ।
ਹਾਂਜੀ ਹਾਂਜੀ। ਤੇ ਬਾਕੀ ਇਹਨਾਂ ਦੇ ਬੱਚਿਆਂ ਦਾ ਹੁੰਦਾ ਥੋੜਾ ਬਹੁਤਾ। ਜੀ ਜੀ।
ਹਾਂ-ਹਾਂ।
ਨਹੀਂ ਬਸ ਵੈਸੇ ਕਹਿੰਦੀ ਪਈ ਸੀ ਜਿਵੇਂ ਕਿ ਹੁਣ ਇਗਜ਼ਾਮ ਆਂਦੇ ਨੇ ਇਗਜ਼ਾਮ ਤੋਂ ਪਹਿਲਾਂ ਬੱਚੇ ਦਾ ਪੂਰਾ ਧਿਆਨ ਦਿੱਤਾ ਜਾਂਦਾ ਹੈ ਉਦੋਂ ਚਾਰ ਦੀ ਜਗਾ ਮੈਂ ਤਿੰਨ ਵਜੇ ਵੀ ਬੁਲਾ ਲੈਂਨੀ ਆ, ਤਿੰਨ ਤੋਂ ਸੱਤ ਦੀ ਟਾਈਮਿੰਗ ਵੀ ਕਰ ਦਿੰਨੀ ਆ ਬਾਕ ਕਿਸੀ ਨੋ ਸੰਨ ਛੁੱਟੀ ਦੀ ਸੰਡੇ ਨੂੰ। ਕੋਈ ਛੁੱਟੀ ਨਹੀਂ ਇਹ ਸਭ ਕੁਛ ਨਾ ਬੱਚਿਆਂ ਦੇ ਤੇ ਅ ਅਗਰ
ਇਗਜਾਮ ਬਿਲਕੁਲ ਹੁੰਦਾ ਹੋਏਗਾ।
ਹਾਂਜੀ?
ਹੂੰ।
ਜਿਵੇਂ
ਮੈਂ ਕਹ ਰੀ ਆਂ ਤੁਸੀਂ ਜਿਵੇਂ ਸੰਡੇ ਨੂੰ ਬੁਲਾਂਦੇ ਓ ਤੇ ਇਗਜ਼ਾਮ ਵਗੈਰਾ ਚ
ਹਾਂਜੀ ਸੰਡੇ ਨੂੰ ਥੋੜੇ ਇਗਜ਼ਾਮ ਟਾਈਮ ਇਗਜ਼ਾਮ ਦੇ ਵਿੱਚ ਬੁਲਾਨੀ ਆਂ, ਆਪਣਾ ਥੋੜਾ ਹੁੰਦਾ ਨਾ ਫੈਮਲੀ ਵੀ ਸੰਡੇ ਨੂੰ।
ਹਾਂਜੀ।
ਜੀ-ਜੀ।
ਚਲੋ ਮੈਨੂੰ ਬੜਾ ਵਧੀਆ ਹੋਇਆ ਕਿ ਤੁਸੀਂ ਮੈਨੂੰ ਦੱਸ ਟਿਊਸ਼ਨ ਦਾ ਕਿ ਤੁਸੀਂ ਹਾਂ ਕਰ ਰਹੇ ਹੋ ਨਹੀਂ ਤੇ ਅੱਜਕਲ੍ਹ ਟਿਊਸਨ ਦੀ ਟੀਚਰਸ ਐਸਿਆ ਐ ਕਿ ਪਹਿਲੇ ਐਡਵਾਂਸ ਤੇ ਬੁਕਿੰਗ ਕਰਾਨੀ ਪੈਂਦੀ ਹੈ ਕਿ ਹਾਂ ਅਗਰ ਬਈ ਜੇ ਤੁਸੀਂ ਸਾਡੇ ਕੋਲ ਟਿਊਸ਼ਨ ਪਾਨਾ ਐ ਤੇ ਤੁਸੀਂ ਸਾਨੂੰ ਪਹਿਲੇ ਦੱਸੋ।
ਨਹੀਂ-ਨਹੀਂ, ਮੈਂ ਬਲਕਿ ਉਹ ਹੈ ਨਾ ਹਾਲੇ ਥੋੜਾ ਬੱਚੇ ਵੀ ਕਹਿੰਦੇ ਹੁਣ ਜੂਨ ਦੀ ਛੁੱਟੀਆਂ ਕਰਕੇ ਨਾ ਬੱਚੇ ਮਨਾ ਕਰ ਦਿੰਦੇ ਨੇ, ਮੈਨੂੰ ਕਈ ਬੱਚੇ ਨੇ ਮਨਾ ਕਰਤਾ ਪੇਰੈਂਟਸ ਨੇ ਈਵਨ ਕੀ ਮਨਾ ਕਰਤਾ ਮੈ ਸੰਡੇ ਨੂੰ ਰਹਿਨ ਦੋ ਸੰਡੇ ਨੂੰ ਅਹ ਜੂਨ ਚ ਰਹਿਣ ਦੋ, ਜੂਨ ਚ ਅਸੀਂ ਇਹ ਇੱਧਰ ਜਾਨਾ ਐ ਅਪਨੇ ਘੁੰਮਣ ਫਿਰਨ ਜਾਣਾ ਬੱਚੇ ਨਹੀਂ ਆਂਦੇ। ਇਹ ਸਭ ਕੁਛ ਕਰਕੇ ਮੈਂ ਹਾਲੇ ਜੂਨ ਦਾ ਮਨਾ ਕੀਤਾ ਹੋਇਆ ਐ, ਜੂਨ ਚ ਫਿਰ ਮਜ਼ਾ ਵੀ ਨੀ ਆਂਦਾ। ਦਾ ਵੀ ਕਾਫੀ ਬੱਚੇ ਹੋਏ ਤਾਂ ਫਿਰ ਮਜ਼ਾ ਵੀ ਆਵੇ।
ਹਾਂਜੀ, ਉਹ ਤੇ ਹੈ ਹੀ ਏ ਤੇ ਤੁਸੀਂ ਘਰ ਦੇ ਬਾਹਰ ਅਪ ਤੁਸੀ ਬੋਰਡ ਲਗਾਏ ਦਾ ਯਾ ਕੀ ਐ?
ਨਹੀਂ ਹਨਾ ਮੈਂ ਬੋਰਡ ਲਗਵਾਇਆ ਬਲਕਿ ਮੈਨੇ ਹਸਬੈਂਡ ਨੂੰ ਕਿਹਾ ਹੋਇਆ ਵੀ ਤੁਸੀਂ ਬੋਰਡ ਲਗਵਾ ਦੋ ਵੀ ਥੋੜੇ ਬ ਚਾਹੇ ਹੋਰ ਗਰੋਥ ਹੋ ਜਾਣ ਤਾਂ ਵ ਵਧੀਆ ਰੇ ਰਏਗਾ ਨਾ।
ਹਾਂ ਕਿਉਂਕਿ ਦੇਖੋ ਨਵੇਂ ਸੈਸ਼ਨ ਜ਼ਿਆਦਾ ਆਦੇ ਨੇ।
ਜੀ ਜੀ ਨਵੇਂ ਸੈਸ਼ਨ ਚ ਆਂਦੇ ਨੇ ਬਸ ਉਹ ਮੈਂ ਇਹਨਾਂ ਨੂੰ ਕਹਿ ਰਹੀ ਸੀ ਬ ਜੁਲਾਈ ਚ ਆਣਗੇ ਨਾ ਬੱਚੇ ਜੂਨ ਦੀ ਛੁੱਟੀਆਂ ਫਿਰ ਕਈ ਉਹ
ਹੂੰ-ਹੂੰ,
ਨੇ ਫਾਲਤੂ ਦੀ ਫੀਸ ਜਾਏਗੀ। ਇਸ ਕਰਕੇ ਕਈ ਨਾ ਜੁਲਾਈ ਤੋਂ ਅ ਸਹੀ ਸੈੱਟ ਰਖਦੇ ਨੇ ਵੀ ਇਹ ਦਾ
ਹਾਂ ਹਾਂ ਹਾਂ,
ਜੀ ਕੋਈ ਬਸ, ਸਾਡਾ ਬੱਚੇ ਨੂੰ ਅਗਰ ਤੁਸੀਂ ਭੇਜੋਗੇ ਤਾਂ ਬੱਚੇ ਦਾ ਵੈਸੇ ਤੁ ਤੁਸੀਂ ਦੇਖਣਾ, ਹਾਂ ਬੱਚੇ ਦੇ ਪੂਰੇ ਵਧੀਆ ਧਿਆਨ ਦਿੱਤਾ ਜਾਵੇਗਾ ਕਿਸੇ ਚੀਜ਼ ਕੋਈ ਕਮੀ ਪੇਸੀ ਨੀ ਆਈ ਹੋਮਵਰਕ ਕੰਪਲੀਟ ਹੋਏਗਾ ਬਲਕਿ ਇਹਨਾਂ ਦੇ ਸੈਟਰਡੇ ਵੈਸੇ ਕਈ ਵਾਰ ਪੂਰੇ ਹਾਂ, ਹਰ ਹਰ ਭਾਰੀ ਸੰਡੇ ਨੂੰ ਵਿੱਚ ਛੁੱਟੀ ਨੀ ਕਰਦੀ।
ਅੱਛਾ ਅੱਛਾ,
ਵਿੱਚ ਵਿਚ ਸੰਡੇ ਨੂੰ ਮੈਂ ਬੁਲਾਨੀ ਹਾਂ ਵੀਕਲੀ ਟੈਸਟ ਹੁੰਦੇ ਨੇ ਇਹਨਾਂ ਦੇ।ਵੀ ਤੁਹਾਨੂੰ ਜੋ ਵੀਕਲੀ ਦੇ ਵਿੱਚ ਮੈਂ ਸਮ ਜਾਇਆ ਕੀਤਾ ਹੈ। ਹੋਮਵਰਕ ਮਿਲਦਾ ਹੈ ਉਹ ਵੀ ਟੈਸਟ ਲੈਣੀ ਆ ਬਸ ਉਹ ਹੁੰਦਾ ਨਾ ਕਿਸੇ-ਕਿਸੇ ਟਾਈਮ ਸੰਡੇ ਨੂੰ ਛੁੱਟੀ ਕਰ ਦਿੰਦੀ ਆ। ਬਲਕਿ ਹਰ
ਹੂੰ ਹੂੰ
ਪ੍ਰਭ ਪ੍ਰੈਫਰ ਨੀ ਕਰਾਂਗੀ
ਅੱਛਾ-ਅੱਛਾ।
ਨੂੰ ਆਹ ਸੰਡੇ ਦਸਦੇ ਨਾ ਜੋ ਵੀ ਇਹਨਾਂ ਦਾ ਹੋਮ ਵਰਕ ਵਗੈਰਾ ਹੋਏਗਾ ਉਹ ਵੀ ਹੋਏਗਾ। ਟ ਟਊਸ਼ਨ ਵਰਕ ਵੀ ਹੋਏਗਾ। ਤੇ ਬਾਕੀ ਜੋ ਕਈ ਹੁੰਦੇ ਨਾ ਸਕੂਲ ਵਾਲੇ ਰਿਟਰਨ ਵਰਕ ਜਿਵੇ ਕਿ ਫੋਨ ਚ ਭੇਜ ਦਿੰਦੇ ਨੇ ਉਹ ਥੋੜਾ ਮੇਰਾ ਮੁਸ਼ਕਿਲ ਹੋਏਗਾ। ਵੀ ਇਨੇ ਬੱਚਿਆਂ ਦੇ ਵਿੱਚ ਮੈਂ ਫੋਨ ਪ੍ਰੋਵਾਈਡ ਨੀ ਕਰ ਪਾਵਾਂਗੀ। ਆਪਣਾ
ਅੱਛਾ-ਅੱਛਾ।
ਜੀ-ਜੀ ਜੀ ਉਹ ਫੋਟੋ ਪ੍ਰਿੰਟ ਕਢਵਾ ਕੇ ਚਾਹੇ ਤੁਸੀਂ ਭੇਜ ਦੇਣਾ ਮੈਨੂੰ।
ਅੱਛਾ ਕਈ ਟੀਚਰਸ ਮਤਲਬ ਕਈ ਟੀਚਰਸ ਐਸ ਵੀ ਹੁੰਦੇ ਆ ਕਿ ਜਿਵੇਂ ਬੱਚਿਆਂ ਨੂੰ ਬਿਠਾ ਕੇ ਆਪ ਇਥੇ ਫੋਨ ਤੇ ਲੱਗੇ ਰਹਿਣਾ ਜਾਂ ਬਾਹਰ ਰੂਮ ਚ ਬਾਹਰ ਚਲੇ ਜਾਣਾ।
ਨਹੀਂ-ਨਹੀਂ- ਨਹੀਂ ਇਹ-ਇਹ ਮੇਰੇ ਵੱਲ ਨੀ ਹੋਏਗਾ, ਮੈਂ ਆਪਣੇ ਬਲਕਿ ਰੂਮ ਚ ਬਿਠਾ ਮੈਂ ਆਪਣੇ ਰੂਮ ਵਿਚ ਹੀ ਬਠਾਣੀ ਆ ਮੈਨੂੰ ਬਾਹਰ ਜਾਣ ਦੀ ਵੀ ਪ੍ਰੋਬਲਮ ਨਾ ਆਵੇ। ਅਗਰ ਮੈਂ ਬਾਹਰ ਅਪ ਨੇ ਜਿਵੇਂ ਕਿ ਡਰਾਇੰਗ ਰੂਮ ਵਗੈਰਾ ਚ ਪੜ੍ਹਾਵਾਂਗੀ, ਬੱਚਿਆਂ ਦਾ ਧਿਆਨ ਭਟਕਦਾ ਐ।
ਭਟਕਦਾ ਬਿਲਕੁਲ-ਬਿਲਕੁਲ।
ਧਿਆਨ ਭਟਕਦਾ ਨਾਲ ਮੇਰਾ ਭਟਕੇਗਾ ਖੁੱਦ ਵੀ ਕਿਸੇ ਨੇ ਅਗਰ ਆਵਾਜ਼ ਦੇਤੀ। ਤੇ ਮੈਂ ਓਧਰ ਚਲੀ ਗਈ। ਇਸ ਕਰਕੇ ਮੈਂ ਆਪਣੇ ਰੂਮ ਵਿੱਚ ਪੜ੍ਹਾਣਾ ਜ਼ਿਆਦਾ ਪ੍ਰੈਫਰ ਕਰਦੀ ਹਾਂ।
ਅੱਛਾ-ਅੱਛਾ।
ਜੀ ਹਾਂਜੀ।
ਹਾਂ ਬਸ ਮੈਂ ਨਾ ਦੇਖਿਆ ਕਈ ਟੀਚਰਸ ਨੂੰ ਇੰਝ ਮਤਲਬ ਆਪ ਤੇ ਅ ਬੱਚਿਆਂ ਨੂੰ ਕੰਮ ਦੇ ਦਿੰਦੀ ਹੈ। ਤੇ ਫਿਰ ਆਪ ਪਿੱਛੇ ਹੋ ਕੇ ਬਹਿ ਜਾਂਦੀਆਂ ਕਿ ਹਾਂ ਜੇ ਘਰ ਦਾ ਕੰਮ ਕਰ ਲਿਆ ਕੋਈ ਗੈਸਟ ਆ ਗਿਆ ਉੱਥੇ ਬਹਿ ਗਈ ਇੰਝ ਹੋ ਜਾਂਦਾ ਹੈ।
ਨਹੀਂ-ਨਹੀਂ ਬਸ ਇਹ ਚੀਜ਼ ਉਹ ਹੁੰਦਾ ਅਗਰ ਕੋਈ ਮੇਨ ਗੈਸਟ ਆ ਗਿਆ। ਤਾਂ ਫਿਰ ਥੋੜਾ ਟਾਈਮ ਉਹਨਾਂ ਨੂੰ ਦੇਖ ਕੇ ਫਿਰ ਜਲਦੀ ਛੁੱਟੀ ਵੀ ਕਰ ਦਿੰਦੇ ਆਂ ਇਹਨਾਂ ਦਾ ਪੂਰਾ ਧਿਆਨ ਰੱਖਦੀ ਆਂ, ਕਿਸੇ ਨਾ ਕਿਸੇ ਨੂੰ ਮੈਂ ਆਪਣੇ ਫੈਮਿਲੀ ਚ ਖੜਾ ਕਰ ਦਿੰਦੀ ਉਹਨਾਂ ਕੋਲ ਬੱਚਿਆਂ ਕੋਲ ਕੋਲ ਵੀ ਕਿਤੇ ਬੱਚੇ ਜਿਆਦਾ ਸ਼ੋਰ ਨਾ ਮਚਾਉਣ ਜਾਂ ਆਪਸ ਵਿੱਚ ਕੁਛ ਵੈਸੇ ਵੀ ਰੀਡਿੰਗ ਹੀ ਕਰਦੇ ਰਹਿਣ। ਵੀ ਆ ਜੋ ਵੀ ਗੈਸਟ ਹੈ ਸਾਡੇ ਘਰੇ ਉਹਨਾਂ ਦੇ ਅੱਗੇ ਵੀ ਕੁਛ ਉਹ ਨਾ ਦਿਖਾ ਹੋਵੇ।
ਹਾਂ ਤੇ ਤੁਸੀਂ ਰੀਡਿੰਗ ਵਗੈਰਾ ਵੀ ਕਰਾਂਦੇ ਹੋ ਬੁੱਕਸ
ਹਾਂਜੀ, ਹਾਂਜੀ ਬੁਕਸ ਰੀਡਿੰਗ ਸਭ ਕੁਛ ਹੋਏਗਾ ਜੀ ਜਿਵੇ ਸਕੂਲ ਚ ਹੁੰਦਾ ਉਹੀ ਸਭ ਕੁਛ ਇਥੇ ਕਰੇਗੀ।
ਅੱਛਾ, ਅੱਛਾ ਠੀਕ ਹੈ। ਸਾਨੂੰ ਵੈਸੇ ਫੀਸ ਵਗੈਰਾ ਮੈਨੂੰ ਸਭ ਆਪਣਾ ਨਾ ਦੱਸ ਦੇਣਾ ਅੱਜ- ਕੱਲ ਕੁਛ ਟਿਊਸ਼ਨ ਟੀਚਰਸ ਨੇ ਆਪਣਾ ਪੇਜ ਬਣਾ ਕੇ ਜਾਂ ਵਟਸਐਪ ਤੇ ਵੀ ਲਗਾਇਆ ਹੋਇਆ। ਗਈਆਂ ਨੇ ਤੁਸੀਂ ਏ ਚੀਜ਼ ਨੀ ਕੀਤੀ ਹੋਈ।
ਹਾਂਜੀ, ਸੋਰੀ ਉਹ ਗੁੜੀਆਂ ਦੇਖਣ ਲੱਗ ਗਈ ਸੀ ਜੀ।
ਅੱਛਾ, ਅੱਛਾ ਮੈਂ ਕਹਿ ਰਹੀ ਸੀ ਕਿ ਬਈ ਜਿਵੇਂ ਅੱਜ- ਕੱਲ੍ਹ ਟੀਚਰਸ ਆਪਣਾ ਸਪੇਸ ਵਗੈਰਾ ਬਣਾ ਕੇ ਵਟਸਐਪ ਤੇ ਵੀ ਸ਼ੋਅ ਕਰਦੀਆਂ ਨੇ ਨਾ, ਬਈ ਤੁਸੀਂ ਇਹ ਚੀਜ਼ ਨੀ ਕੀਤੀ।
ਕੀਤੀ ਨੀ ਉਹ ਬਸ ਥੋੜਾ ਟਾਈਮ ਨੀ ਲੱਗ ਰਿਹਾ ਬਸ ਉਹ ਬ ਬੱਚੇ ਅੱਜ- ਕੱਲ੍ਹ ਘਰੇ ਆ ਨਾ ਸੰਡੇ ਕਰਕੇ। ਅਹ ਜੂਨ ਦੀ ਛੁੱਟੀ ਟੀਆਂ ਹੋਗੀਆਂ ਜਾਂ ਵੈਸੇ। ਇਸ ਕਰਕੇ ਨਾ ਬੱ ਬੱਚੇ ਬੜਾ ਦੁਖੀ ਕਰਦੇ ਨੇ ਇਸ ਫਿਰ ਨਾ ਮੈਂ ਕਿਹਾ ਚਲੋ ਹੁਣ ਥੋੜਾ ਟਾਈਮ ਇਹਨਾਂ ਤੋਂ ਨਿਕਾਲਾਂਗੀ ਨਾ। ਮੇਰੀ ਗੁੜੀਆ ਖੁਦ ਨੀ ਬੜਾ ਤੰਗ ਕਰਦੀ। ਇਹਨੂੰ ਆਪ ਖੁਦ ਨੂੰ ਟਿਊਸ਼ਨ ਬਲਕਿ ਮੈਂ ਜਦੋਂ ਟਿਊਸ਼ਨ ਪੜ੍ਹਾਨੀ ਹਾਂ ਇਹ ਖੁਦ ਮੇਰੇ ਕੋਲ ਬਹਿੰਦੀ ਐ। ਸਭ ਕੁਛ ਸਮਝ ਕਰਦੀ ਐ। ਆਪਣੀ ਬੁੱਕ ਲੈ ਕੇ ਬਹਿੰਦੀ ਹੈ। ਇਹ ਵੀ ਖੁਦ ਪੜ੍ਹਦੀ ਹੈ। ਜੀ, ਜੀ, ਜੀ।
ਚ ਵਧੀਆ ਗੱਲ ਏ। ਤਾ ਈ ਗੁੜੀਆ ਕਿੰਨੇ ਸਾਲ ਦੀ।
ਮੇਰੀ ਢਾਈ ਸਾਲ ਦੀ ਗੁੜੀਆ ਏ।
ਤੇ ਤੇ ਫਿਰ ਪਲੇ ਜਾਂਦੀ ਹੋਏਗੀ।
ਹਾਂਜੀ, ਹਾਂਜੀ। ਹਲੇੇ ਪਲੇ ਵੇ ਈ ਜਾਂਦੀ ਹੈ।
ਅੱਛਾ ਐਸਾ ਨੀ ਕਰਦੀ ਘਰ ਚ ਆਉਂਦੇ ਨੇ ਕਿ ਇਹ ਵੀ ਪੜ੍ਹਨ ਬੈ ਜਾਏ।
ਬਲਕਿ ਇਹਨੂੰ ਥੋੜਾ ਮੋਟੀਵੇਸ਼ਨ ਮਿਲਦੀ ਹੈ ਵੀ ਬੱਚੇ ਵੀ ਆ ਕੇ ਖੁਦ ਪੜ੍ਹੀ ਜਾਂਦੇ ਆ। ਮੈਂ ਵੀ ਪੜ੍ਹਦੀ ਹਾਂ। ਇਹਨੂੰ ਬਲਕਿ ਵਧੀਆ ਮੋਟੀਵੇਸ਼ਨ ਮਿਲਦੀ ਏ ਜੀ ਜੀ, ਜੀ। ਬਸ ਅੱਗੇ ਵੀ ਪੜਦੀ ਰਹੇ। ਮੈਂ ਤਾਂ ਉਹੀ ਚਾਹੁੰਦੀ ਆਂ।
ਹਾਂ, ਉਹ ਤਾਂ ਹੈ।
ਜੀ, ਜੀ, ਜੀ। ਬਸ। ਮੈਂ ਆਪਣੇ ਕੋਈ ਇਹਦੇ ਕੋਈ ਜ਼ਿਆਦਾ ਐਕਸਟਰਾ ਫੀਸ ਨੀ ਹੈਗੀ ਕੋਈ ਕੁ ਕੁਛ ਨੀ ਹੈਗਾ। ਤੇ ਕਈ ਹੁੰਦੇ ਨੇ ਨਾ ਵੀ ਬੱਚੇ ਵਾਲਾ ਕੋਈ ਫੈਸਲਿਟੀ ਵਗਰਾ ਨ ਹੁੰਦੀ ਮੇਰੇ ਰੂਮ ਚ ਏਸੀ ਵੀ ਹੈਗਾ ਹੈ। ਈਵਨ ਕਿ ਲਾਈਟ ਚਲੀ ਜੇ ਤਾਂ ਇਨਵੇਟਰ ਵਾਸਤੇ ਇਨਵੇਟਰ ਦੀ ਲਾਈਟ ਤੋਂ ਹੈਗੀ ਹੀ ਹੈ। ਮੇਰਾ ਰੂਮ ਚ ਕਰਟਨ ਲੱਗੇ। ਸਾਈਡ ਤੇ ਕਰ ਦਿੰਨੀ ਆ ਤੇ ਉਹਦੀ ਵੀ ਵਧੀਆ ਚਾਨਣ ਆਦਾ ਹੈ ਬੱਚੇ ਨੂੰ ਕੋਈ ਅਹ ਦੇਖ ਉਹਦੀ ਪਰੇਸ਼ਾਨੀ ਨੀ ਹੋਏਗੀ। ਹ
ਹਾਂਜੀ ਹਾਂਜੀ, ਹਾਂ-ਹਾਂ ਚਲੋ ਵੈਸੇ ਮੈਨੂੰ ਬੜਾ ਅੱਛਾ ਲੱਗਿਆ ਤੁਸੀਂ ਮੈਨੂੰ ਹਾਂ ਮੈਨੂੰ ਸਹੀ ਲੱਗ ਰਿਹਾ ਮੈਂ ਆਪਣੇ ਬੱਚਿਆਂ ਨਾਲ ਗੱਲ ਕਰਾਂਗੀ ਆਪਣੇ ਗੱਲ ਕਰਾਗੀ। ਕਿ ਉੱਥੇ ਟੀਚਰ ਹੈਗੇ ਉਹਦਾ ਘਰ ਚੱਲ ਆ ਪਤਾ ਕਰਨ ਤੇ ਮੈਨੂੰ ਤੁਸੀਂ ਵੀ ਦੇਖ ਲੋ ਦੋ ਦਿਨ ਬੱਚਿਆਂ ਨੂੰ ਪੜ੍ਹਾ ਕੇ ਤੁਹਾਨੂੰ ਬੱਚੇ ਕਿਹੋ ਜਿਹੇ ਲੱਗਦੇ ਨੇ ਕਿਵੇਂ ਸਟਾ ਪੜ੍ਹਦੇ ਨੇ ਠੀਕ ਆ ਕਿਉਂਕਿ ਹਰ ਇੱਕ ਬੱਚੇ ਦਾ ਆਪਣਾ ਦਾ ਹਿਸਾਬ ਹੁੰਦਾ ਹੈ।
ਹਾਂਜੀ ਹਾਂਜੀ, ਉਹ ਤਾਂ ਹੈ ਸਹੀ ਗੱਲ ਹੈ। ਹਾਂਜੀ ਕੋਈ ਗੱਲ ਨੀ ਤੁਸੀਂ ਆਪਣੇ ਬੱਚੇ ਨੂੰ ਭੇਜ ਦੋ ਹਾਂਜੀ ਹਾਂਜੀ ਠੀਕ ਹੈ ਮੈਮ ਥੈਂਕ ਯੂ
ਬਾਏ,